ਹੈਲੋ ਸਤਿ ਸ਼੍ਰੀ ਕਾਲ ਜੀ। ਵਾਜ ਨੀ ਆ ਰੀ ਮੇਰੀ? ਹੈਲੋ
ਆਈ, ਆ ਰੀ
ਹੈਲੋ। ਤੋਡੀ ਵਾਜ਼ ਥੋੜੀ ਆ ਰੀ ਐ। ਹਾਂਜੀ ਕਿਵੇਂ ਓ?
ਤੁਹਾਡੀ ਵਾਜ਼ ਥੋੜੀ ਜੀ ਘੱਟ ਆ ਰੀ ਐ ਮੈਨੂੰ।
ਕਿੱਦਾਂ ਓ ਤੁਸੀਂ?
ਵਧੀਆ।
ਹੈਲੋ, ਹਾਂਜੀ ਹੋਰ ਕੀ ਕਰਦੇ ਪਏ ਸੀ, ਹਾਂਜੀ
ਬਸ ਫਰੀ ਬੈਠੇ ਸੀਗੇ, ਤੁਸੀਂ ਦੱਸੋ?
ਅਸੀ ਵੀ ਬਸ ਹੁਣੇ ਈ ਸੋ ਕੇ ਉੱਠ ਕੇ, ਦੁਪਹਿਰ ਦਾ ਮੈਂ ਖਾਣਾ ਖਾਇਆ, ਮੈਨੂੰ ਅੱਜ ਦੁਪਹਿਰੇ ਭੁੱਖ ਨੀ ਲੱਗੀ। ਤੇ ਮੈਂ ਕਿਹਾ ਹੁਣ ਸੋ ਕੇ ਉੱਠ ਕੇ ਖਾਵਾਂਗੀ ਸੋ ਕੇ ਉੱਠ ਕੇ ਨਾ ਮੈਨੂੰ ਭੁੱਖ ਬਹੁਤ ਤੇਜ਼ ਲੱਗਦੀ ਏ।
ਹਾਂ ਬਸ ਹੁਣੇ ਈ ਖਾਣਾ ਖਾਇਆ। ਹਾਲੇ ਮੁੰਡਾ ਉੱਠਿਆ ਨੀ ਗਾ, ਅੱਜ ਅਸੀਂ ਬਣਾਏ ਸੀਗੇ ਦੁਪਹਿਰੇ ਕੜੀ-ਚਾਵਲ। ਹਾਂਜੀ।
ਪਕੌੜੇ ਪਾ ਕੇ ਬਿਨਾਂ ਪਕੌੜੇ
ਅਸੀਂ ਪਕੌੜੇ ਵਾਲੀ ਕੜੀ ਬਣਾਦੇ ਆਂ, ਬਿਨਾਂ ਪਕੌੜਿਆਂ ਵਾਲੀ ਸਾਨੂੰ ਟੇਸਟੀ ਹੀ ਨੀ ਲੱਗਦੀ ਸ਼ਕਲ ਈ ਨੀ ਹੁੰਦੀ ਫਿਰ ਅੱਛੀ ਲੱਗਦੀ ਤੇ ਫਿਰ ਟੇਸਟ ਹਾਂਜੀ
ਨਹੀਂ ਉਹਦੇ 'ਚ ਆਲੂ ਪਿਆਜ਼ ਪਾ ਕੇ ਬਣਦੇ ਆ ਨਾ
ਹਾਂਜੀ ਹਾਂਜੀ ਆਲੂ ਪਿਆਜ ਵਾਲੇ ਪਕੌੜੇ ਔਰ ਆਲੂ ਪਿਆਜ ਦਾ ਤੜਕਾ ਲਗਾ ਕੇ ਹੂ ਫਿਰ ਪਹਿਲੇ ਹੁੰਦੇ ਵੀ ਵਿੱਚ ਤੇਲ ਪਾਇਆ ਫਿਰ ਮੇਥਰੇ ਦਾ ਤੜਕਾ ਲਗਾਇਆ ਕੜੀ ਪੱਤਾ ਪਾਇਆ ਫੇਰ ਆਲੂ ਪਿਆਜ ਦਾ ਤੜਕਾ ਲਗਾ ਕੇ ਫੇਰ ਉਨੂੰ ਦੇ ਚ ਉਹ ਲੱਸੀ ਵਾਲਾ ਵੇਸਣ ਵਾਲਾ ਘੋਲ ਪਾ ਕੇ ਫਿਰ ਉਹਨੂੰ ਉਬਾਲੀ ਆਣ ਤੋਂ ਬਾਅਦ ਆਪਾਂ ਵਿੱਚ ਪਕੌੜੇ ਪਾ ਦੇਣੇ ਆ ਫੇਰ ਉਬਾਲੀਆਂ ਵ ਰਹਿੰਦੀਆਂ ਨੇ ਘੜਦੀ ਰਹਿੰਦੀ ਕੜੀ ਤੇ ਫੇਰ ਏਦਾਂ ਬਣਾਈ ਦੀ ਹੁੰਦੀ ਏ ਹਾਂਜੀ ਤੁਸੀਂ ਕੀ ਬਣਾਇਆ ਅੱਜ?
ਆਲੂ ਬੈਂਨਣ ਬਣਾਏ ਸੀਗੇ ਮੰਮਾ ਨੇ।
ਹਾਂਜੀ।
ਆਲੂ ਬੈਗਣ ਬਣਾਈ ਸੀ ਮੰਮਾ ਨੇ ਭਰਵੇ ਆਲੂ ਬੈਗਣ।
ਮੈਨੂੰ ਮੇਰੀ ਵੀ ਬੜੀ ਫੇਵਰੇਟ ਹੈ ਆਲੂ ਬੈਂਗਣੀਆ ਉਹ ਵੀ ਚਾਵਲ ਦੇ ਨਾਲ। ਰੋਟੀ ਨਾਲ ਨੀ ਮੈਂ ਖਾ ਸਕਦੀ ਆਲੂ ਬੈਂਗਣ ਆ।
ਸਾਡੇ ਘਰ 'ਚ ਜ਼ਿਆਦਾ ਸਾਡੇ ਘਰ 'ਚ ਜ਼ਿਆਦਾ ਕੋਈ ਨਹੀਂ ਖਾਂਦਾ ਬਸ ਆਲੂ ਬੈਂਗਣ ਮੈਂ ਹੀ ਖਾਣੀ ਆ।
ਅੱਛਾ ਅੱਛਾ, ਨਹੀਂ ਮੈਨੂੰ ਆਲੂ ਬੈਂਗਨੀਆਂ ਦਾ ਬਹੁਤ ਸ਼ੌਂਕ ਐ‌। ਔਰ ਨਾ ਮੈਨੂੰ ਚਾਵਲਾਂ ਚਾਵਲ ਨਾਲ ਹੋਣੇ ਚਾਹੀਦੇ ਨੇ, ਪਲੇਟ ਭਰ ਕੇ ਚਾਵਲ ਹੋਣ ਔਰ ਆਲੂ ਬੈਂਗਣੀਆ ਹੋਣ। ਤੱਦ ਖਾਈਆਂ ਜਾਂਦੀਆਂ ਨੇ ਰੋਟੀ ਨਾਲ ਤੇ ਇੱਕ ਰੋਟੀ ਵੀ ਨੀ ਖਾਈ ਜਾਂਦੀ ਆਲੂ ਬੈਂਗਣ ਨਾਲ।
ਹਾਂਜੀ।
ਹੋਰ ਤੁਹਾਡੀ ਮੋਰਨਿੰਗ ਰੂਟੀਨ ਕੀ ਐ ਕੀ ਕਰਨਾ ਬਸ ਕੀ ਕਰਦੇ ਰਹਿੰਦੇ ਹੋ ਮੋਰਨਿੰਗ ਤੁਸੀਂ।
ਮੈਂ ਸਕੂਲ ਜਾਂਨੀ ਆਂ, ਸਕੂਲ ਤੋਂ ਆਉਣ ਤੋ ਬਾਦ ਮੈਂ, ਕਦੇ ਕ ਕਦਾ ਸੈਂਟਰ ਚਲੀ ਜਾਂਦੀ ਆ।
ਹਾਂਜੀ ਤੁਹਾਡੀ ਫੈਮਲੀ ਚ ਕੌਣ ਕੌਣ ਐ।
ਮੇਰੀ ਛੋਟੀ ਭੈਣ ਐ।
ਤੁਹਾਡੀ ਥੋੜ੍ਹੀ ਆਵਾਜ਼ ਘੱਟ ਆ ਰਹੀ ਹੈ।
ਮੇਰੀ ਛੋਟੀ ਛੋਟੀ ਭੈਣ ਐ ਤੇ ਮੈਂ,
ਅੱਛਾ।
ਤੇ ਮੰਮੀ ਪਾਪਾ।
ਅੱਛਾ ਅੱਛਾ ਹੁਣ ਕੀ ਕਰਦੇ ਪਏ ਸੀ ਤੁਸੀਂ,
ਬਸ ਫ੍ਰੀ ਬੈਠੀ ਸੀ ਤਾਂ ਸੋਚਿਆ ਕੋਲ। ਕੋਲ ਅਟੈਂਡ ਕਰ ਲੈਂਣੀ।
ਹਮ ਮੈਂ ਵੀ ਬਸ ਹੁਣੇ ਫ੍ਰੀ ਬੈਠੀ ਸੀ ਬਸ ਹੁਣ ਉੱਠ ਕੇ ਰੋਟੀ ਖਾਧੀ ਆ। ਕੜੀ ਚਾਵਲ ਖਾਂਦੇ ਨੇ, ਬਸ ਹੁਣ ਫੇਸ ਵੋਸ਼ ਕਰਕੇ ਕੰਘੀ ਵਗੈਰਾ ਕਰਕੇ ਹੁਣ ਥੋੜੀ ਦੇਰ ਦੁਕਾਨ ਤੇ ਜਾਵਾਂਗੀ, ਸਾਡੇ ਆਪਣੀ ਸ਼ੋਪ ਵੀ ਹੈਗੀ ਨਾ ਮੇਰੀ ਗੋਲ੍ਡ ਦੀ ਹੁਣ ਸ਼ੋਕ ਤੇ ਬੈਠਾਂਗੇ ਥੋੜ੍ਹੀ ਦੇਰ ਜਾ ਕੇ। ਸਾਡੇ ਟਾਇਰ ਵਗੈਰਾ ਹੁੰਦੇ ਨੇ ਨਾ ਬਾਈਕਾਂ ਐਕਟੀਵਾ ਦੇ ਟਾਇਰ ਹੈਗੇ ਨੇ, ਟਾਇਰ ਪੈਂਚਰ ਦੀ ਟਾਇਰਾਂ ਦੀ ਦੁਕਾਨ ਹੈਗੀ ਹੈ ਸਾਡੀ ਆਪਣੀ ਮੇਨ ਰੋਡ ਤੇ, ਤੁਸੀਂ ਕਿੱਥੋਂ ਬੋਲਦੇ ਹੋ।
ਜੈਪੁਰ।
ਤੁਸੀਂ ਕਿੱਥੋਂ ਗੱਲ ਕਰ ਰਹੇ ਓ।
ਜੈਪੁਰ।
ਅੱਛਾ- ਅੱਛਾ ਤੁਸੀਂ ਜੈਪੁਰ, ਜੈਪੁਰ ਤੇ ਬੜੀ ਗਰਮੀ ਹੋਣੀ ਏ, ਇਸ ਟੈਮ।
ਉਹ ਤੇ ਹੁਣ, ਸਾਨੂੰ ਆਦਤ ਪੈ ਗਈ, ਗਰਮੀ 'ਚ ਰਹਿਣ ਦੀ।
ਹਾਂ -ਹਾਂ, ਐਹ ਤੇ ਗੱਲ ਹੈ। ਆਦਤ ਪੈ ਜਾਂਦੀ ਹੈਗੀ ਏ ਬੰਦੇ ਨੂੰ। ਮਤਲਬ ਜੇ ਅਗਰ ਦੇਖਿਆ ਜਾਏ ਨਾ ਰਾਜਸਥਾਨ, ਰਾਜਸਥਾਨੀ 'ਚ ਹੀ ਪੈਂਦਾ ਏ ਜੈਪੁਰ। ਹੁਣ ਵੀ ਆਪਾਂ ਆਏ ਸੀਗੇ ਹੁਣ, ਉੱਨੀ, ਉੱਨੀ ਤਰੀਕ ਆਏ ਸੀਗੇ ਆਪਾਂ। ਤੇ ਖਾਟੂ ਸ਼ਾਮ ਹੈਗਾ ਨਾ ਰਿੰਗਡਸ ਤੁਹਾਡੇ ਉੱਥੇ, ਜੈਪੁਰ ਦੇ ਕੋਲ, ਨੇੜੇ ਤੇੜੇ ਲਾਗੇ ਹੀ ਪੈਂਦਾ। ਤੇ ਆਪਾਂ ਉੱਥੇ ਆਏ ਸੀਗੇ ਖਾਟੂ ਸ਼ਾਮ, ਹਾਂਜੀ।
ਹਾਂਜੀ। ਜੀ ਹੈਗਾ ਏ, ਸਾਡੇ ਘਰ ਤੋਂ, ਮਤਲਬ। ਇੱਕ- ਦੋ ਘੰਟੇ ਦਾ ਰਾਸਤਾ ਐ।
ਹਾਂਜੀ -ਹਾਂਜੀ, ਤੇ ਆਪਾਂ। ਹਾਂ ਆਏ ਦੇਖਿਆ ਜਾਏਗਾ। ਐਦਾਂ ਹੀ ਨੋਰਮਲ ਮੌਸਮ ਹੀ ਹੈ ਸਾਡੇ, ਜਿਵੇਂ ਸਾਡੇ ਸ਼ਹਿਰ ਯਮਨਾ ਨਗਰ ਜਗਾਦਰੀ 'ਚ ਨਾ।
ਤੇ ਖਾਟੂ ਸ਼ਾਮ। ਉਥੇ ਪਿੰਕਸ ਵੀ ਆਪਾਂ ਦੇਖਿਆ ਨਾ, ਐਦਾਂ ਦਾ ਮੌਸਮ ਕੋਈ ਜ਼ਿਆਦਾ ਫ਼ਰਕ ਨੀ ਹੈਗਾ।
ਇਹ ਉਥੇ ਦਿਨ 'ਚ ਵੀ।
ਹਾਂਜੀ।
ਦਿਨ, ਚਿਲ- ਚਿਲ ਜੋ ਐਥੇ ਰਹਿੰਦਾ ਏ, ਉਹ ਨੂੰ ਕੋਈ ਆਲਸ। ਰਹਿ ਜਾਣ ਨੀ ਦਿੱਤਾ, ਨੇੜੇ- ਤੇੜੇ ਜਿਵੇਂ ਤੁਸੀ ਕਹਿ ਰਹੇ ਹੋ ਕਿ ਉਥੇ
ਵੈਸੇ ਮੈਂ ਆਈ ਤੋਂ ਹੋਈ ਆਂ ਜੈਪੁਰ, ਬਟ ਆਈ ਸਟੇਸ਼ਨ ਤੱਕ ਹੀ ਹੋਈ ਹਾਂ, ਘੁੰਮੀ ਫਿਰੀ ਨੀ ਮੈਂ। ਹੈ ਕੋਈ ਘੁੰਮਣ ਵਾਲੀ, ਘੁੰਮਣ ਦੀ ਜਗ੍ਹਾ ਹੈ ਜੈਪੁਰ। ਸੁਣਿਆ ਤੇ ਹੋਇਆ। ਬਹੁਤ ਜਗ੍ਹਾ ਹੈਗੀ, ਜੈਪੁਰ ਘੁੰਮਣ ਵਿੱਚ
ਬਹੁਤ ਜਗ੍ਹਾ ਨੇ ਇੱਥੇ। ਇੱਥੇ ਹੈਗਾ ਹਵਾ ਮਹਿਲ, ਰਾਤ ਹਾਂਜੀ। ਜਲ- ਮਹਿਲ, ਜੰਤਰ -ਮੰੰਤਰ, ਸਿਟੀ ਪੈਲੇਸ। ਬਹੁਤ ਜਗ੍ਹਾ ਨੇ ਇੱਥੇ, ਬਹੁਤ ਜ਼ਿਆਦਾ। ਅਮੇਰ ਫੋਰਟ ਬੋਤ ਵੱਡਾ। ਹਾਂਜੀ, ਉੱਥੇ ਮੇਰਾ ਨਾਨਕਾ ਰਹਿੰਦਾ ਤੇ ਉੱਥੇ ਇੱਕ ਕੁਛ ਨੀ ਹੈਗਾ ਘੁੰਮਣ ਲਈ। ਅਸੀਂ ਬੋਰ ਹੋ ਜਾਂਦੇ ਆਂ, ਆ ਕੇ ਵੀ।
ਤੇ ਐਥੇ ਕੁਛ ਨੀ ਹੈਗਾ, ਬਸ ਇੱਕ ਹੈਗੀ ਆ ਫੇਮਸ ਜਗ੍ਹਾ ਸਿਟੀ ਸੈਂਟਰ।
ਉਹ ਵੀ ਪਾਰਕ ਏ।
ਹਾਂਜੀ, ਉਹ ਵੀ ਪਾਰਕ ਹੈਗਾ ਵੇ, ਬਸ ਐਵੇਂ। ਜ਼ਾਦਾ ਫੇਮਸ ਵੀ ਨੀ ਹੈਗਾ। ਹਾਂਜੀ, ਬਾਹਰ ਨਿਕਲ ਜਾਓ। ਯਮੁਨਾ ਹੈਗੀ ਬੜੀ ਤਗੜੀ, ਤੁਸੀਂ ਦੇਖੀ ਹੋਣੀ।
ਹਾਂਜੀ।
ਹਾਂਜੀ। ਹੋਰ ਸੁਣਾਓ, ਤੁਸੀਂ ਚਾਹ ਪੀਣਾ ਪਸੰਦ ਕਰਦੇ, ਕੌਫੀ ਪੀਣਾ ਪਸੰਦ ਕਰਦੇ ਓ।
ਚਾਹ।
ਅੱਛਾ ਚਾਹ ਪੀਣਾ ਪਸੰਦ ਕਰਦੇ ਓ ਹੋਰ ਤਾਡਾ ਪਰਿਆਵਰਨ ਬਾਰੇ। ਕੀ ਵਿਚਾਰ ਏ, ਪੇੜ- ਪੌਦਿਆਂ ਬਾਰੇ, ਪਰਾਵਰਨ ਬਾਰੇ।
ਬਸ ਜ਼ਿਆਦਾ ਤੋਂ ਜ਼ਿਆਦਾ ਲਗਾਨਾ ਚਾਹੀਦਾ ਪੇੜ ਪੌਦੇ। ਕਿਉਂਕਿ, ਜ਼ਿਆਦਾ ਤੋਂ ਜ਼ਿਆਦਾ ਲਗਾਣਾ ਚਾਹੀਦਾ। ਹੋਰ ਕੱਟਣਾ ਬਿਲਕੁਲ ਨੀ ਚਾਹੀਦਾ।
ਹਾਂਜੀ।
ਕਿਉਂਕਿ ਉਹ, ਉਹਦੇ ਕੋਲੋਂ ਹੀ ਸਭ ਕੁਛ ਮਿਲਦਾ। ਮੈਡੀ, ਸੀਨਸ ਹੋ ਗਿਆ‌ ਔਕਸੀਜਨ ਹੋ ਗਿਆ।
ਹਾਂਜੀ-ਹਾਂਜੀ। ਆਕਸੀਜਨ ਦੀ ਕਮੀ ਹੋ ਜਾਂਦੀ ਆਪਾਂ ਪੇੜ ਪੌਦੇ ਵਗੈਰਾ ਕੱਢ ਲੈਂਦੇ ਨਾ ਜਿਵੇਂ
ਤੇ ਹੁਣ ਤਾਂ ਜ਼ਿਆਦਾ ਪਾਪੂਲੇਸ਼ਨ ਹੋ ਰਹੀ ਹੈ ਤਾਂ। ਜ਼ਿਆਦਾ ਤੋਂ ਜ਼ਿਆਦਾ, ਪੇੜ ਪੌਦੇੇ ਹੀ ਲਗਾਉਣੇ ਚਾਹੀਦੇ ਆ।
ਇਹ ਕਿਤੇ ਕੰਮ ਹਾਂਜੀ, ਜਿਵੇਂ ਹਰ ਘਰ ਵਿਚ ਫੋਰ ਵੀਲਰ ਏ, ਟੂ ਵੀਲਰ ਏ। ਤੇ ਉਸ ਕਰਕੇ ਨਾ ਪ੍ਰਦੂਸ਼ਣ ਬਹੁਤ ਜ਼ਿਆਦਾ ਫੈਲ ਰਹੀ ਹੈਗੀ ਉਸ ਕਰਕੇ ਨਾ ਸਾਨੂੰ ਵੱਧ ਤੋਂ ਵੱਧ ਪੇੜ ਪੌਦੇ ਲਗਾਣੇ ਚਾ ਚਾਹੀਦੇ ਨੇ ਔਰ ਨਾ ਕਈ ਲੋਕ ਐਸੇ ਹੈਗੇ ਨੇ ਬੇਵਕੂਫ ਹੈਗੇ ਨੇ ਕਿ ਪੇੜਾਂ ਨੂੰ ਕੱਟਣ ਦੀ ਰਹਿੰਦੀ। ਤੇ ਬਈ ਸਾਡੀ ਦੁਕਾਨ ਦਿਖੇ, ਸਾਡਾ ਘਰ ਦਿਖੇ, ਹੈਂ ਤੁਹਾਨੂੰ ਇੱਕ ਕੇ ਵੱਜ ਗਏ ਫਿਰ ਸਟੋਰੀ ਸੁਣਾਉਂਣੀ ਆ। ਨਾਲ ਹੈਗਾ ਸਾਡੀ ਦੁਕਾਨ ਦੇ ਨਾਲ ਨਾ ਇੱਕ ਮੈਡੀਕਲ ਹੋਲ ਖੁੱਲਿਆ ਰੈਂਟ ਤੇ ਲਿੱਤਾ ਉਹਨਾਂ ਨੇ ਬਹੁਤ ਵੱਡਾ। ਤੇ ਪਤਾ ਕੀ ਉਹਨਾਂ ਨੇ ਨਾ ਆਪਣੇ ਘਰ ਦਾ ਪੇੜ ਹੀ ਕੱਟ ਦਿੱਤਾ। ਹਾਂਜੀ ਬੀ ਦਾ ਨਾ ਪੇੜ ਹੀ ਕੱਟਤਾ ਉਹਨਾਂ ਨੇ, ਤੇ ਫੇਰ ਕੱਟਤਾ। ਅ ਚਲੋ ਜੀ ਕਿਸੇ ਨੇ ਕੁਛ ਵੀ ਨਹੀਂ ਬੋਲਿਆ, ਤੇ ਇਹ ਮੇਰੇ ਹਸਬੈਂਡ ਆਪਣੀ ਦੁਕਾਨ ਮ ਘਰ ਆਏ, ਤੇ ਆਪਣੀ ਚੁੱਕਣ ਦੁਬਾਰਾ ਚਲੇ ਗਏ ਤੇ ਵੇਖਿਆ ਤੇ ਉਹ ਸਾਡੀ ਦੁਕਾਨ ਦੇ ਅੱਗੇ ਦਾ ਵੀ ਪੇੜ ਕੱਟਦਾ ਪਿਆ, ਤੇ ਐ ਬੋਲੇ ਇੱਕ ਤੂੰ ਸਾਡੀ ਵੀ ਖੰਦਗਾ ਪੇੜ ਕਿਉਂ ਕੱਟ ਰਿਹਾ ਆਪਾਂ ਤਾਂ ਛਾਂ ਥੱਲੇ ਬਹਿ ਕੇ ਕੰਮ ਕਰਨਾ ਹੁੰਦਾ ਜਿਵੇਂ ਬਾਈਕਾਂ, ਟਾਇਰ ਚੇਂਜ ਕਰਨਾ ਪੈਨਚਰ ਵਗੈਰਾ ਲਗਾਣਾ, ਹੁਣ ਹਰ ਕੋਈ ਚੀਜ਼ ਦੁਕਾਨ ਤੇ ਤਾਂ ਹੈਨੀ। ਨਹੀ ਹੈਗੀ, ਤੇ ਕੈਪਦਾ ਸਾਡੀ ਨਾ ਸ਼ੋਪ ਨੀ ਦਿਖਦੀ ਹੈਗੀ। ਪੇੜ ਕਰਕੇ, ਕਹਿੰਦੇ ਤੇਰੀ ਸ਼ੋਪ ਉਹ ਪਰੇ ਵੇ। ਤੇਰਾ ਉਹ ਵੱਡਾ-ਵੱਡਾ ਹੋਲ ਮੋਲ ਜਾਂ ਪਰੇ ਹੈਗਾ ਵੀ ਸਾਡੀ ਦੁਕਾਨ ਨੂੰ ਤੇਰਾ ਕੀ ਕਨੈਕਸ਼ਨ ਤੂੰ ਸਾਡਾ ਪੇੜ ਕਿਉਂ ਕੱਟਦਾ ਪਿਆ ਹੈਗਾ ਵੇ। ਇਹਦੇ ਮਤਲਬ ਮੇਰਾ ਇਹ ਕਹਿਣ ਮਤਲਬ ਹੈ ਕਿ ਸਾਨੂੰ ਪੇੜ ਨਹੀਂ ਕੱਟਣੀ ਚਾਹੀਦੇ ਔਰ ਜਿਹੜਾ ਕੱਟ ਹਨਾਂ ਉਹਨਾਂ ਨੂੰ ਵੱਧ ਤੋਂ ਵੱਧ ਪੇੜ ਭਏ ਲਗਾਣੇ ਚਾਹੀਦੇ।
ਹਾਂਜੀ।
ਹਾਂ ਕਿਉਂਕਿ ਇਹ ਸਾਨੂੰ ਆਕਸੀਜਨ ਦੇਣਗੇ ਤਦੀ ਤਾਂ ਬਿਮਾਰੀਆਂ ਘੱਟ ਹੋਣਗੀਆਂ।
ਹਾਂਜੀ, ਅੱਜਕੱਲ੍ਹ ਤਾਂ ਬਿਮਾਰੀਆਂ ਵੀ ਬਹੁਤ ਨੇ।
ਹਾਂਜੀ ਔਰ ਅੱਜਕੱਲ੍ਹ ਦੇਖ ਲੋ ਜਣੇ ਖਣੇ, ਜਣੇ ਖਣੇ ਬੱਚੇ ਨੂੰ ਚਸ਼ਮੇ ਲੱਗੇ ਹੋਏ ਨੇ। ਕਿਉਂਕਿ ਬੱਚੇ ਮੋਬਾਇਲ ਨੀ ਛੋੜ ਰਹੇ, ਟੀ ਵੀ ਦੇਖਣਾ ਨੀ ਛੋੜ ਰਹੇ। ਪਹਿਲੇ ਟਾਈਮ ਐਵੇਂ ਹੁੰਦੇ ਸੀਗੇ ਨਾ ਜਿਵੇਂ ਲਾਈਟ ਚਲੀ ਜਾਣੀ ਆਪਾਂ ਛੋਟੇ-ਛੋਟੇ ਸੀਗੇ ਜਦੋਂ ਲਾਈਟ ਚਲੀ ਜਾਣੀ ਸਾਰਾ ਪਿੰਡ ਸਾਰੇ ਘਰਾਂ ਦੇ ਬੱਚੇ ਬਾਹਰ ਆ ਜਾਂਦੇ ਸੀ। ਛੁਪਣ-ਛੁਪਾਈ ਖੇਲ ਲੋ ਐ ਲੱਕੜ ਖੇਲ ਕੈਂਪਾਂ ਕੋਲ ਪਤਾ ਨੀ ਏਦਾਂ ਮਤਲਬ ਕੀ ਕਿੰਨੇ-ਕਿੰਨੇ ਖੇਲ ਹੈਗੇ ਸੀ ਆਪਾਂ ਖੇਲਦੇ ਸਾਨੂੰ ਪਰਵਾਹ ਵੀ ਨੀ ਹੁੰਦੀ ਸੀ ਕਿ ਆਪਾਂ ਫੋਨ ਦੇਖਦੇ ਕਿਉਂਕਿ ਪਹਿਲੇ ਤਾਂ ਕੀ ਪੈਡ ਵਾਲੇ ਫੋਨ ਹੁੰਦੇ ਸੀ, ਤੇ ਇਨਾ ਉਹ ਨੀ ਕਰੀਦਾ ਹੁੰਦਾ ਸੀ, ਨਾ ਟੀ ਵੀ ਵੱਲ ਇੰਨਾਂ ਧਿਆਨ ਹੁੰਦਾ ਸੀ ਟੀ ਵੀ ਸਿਰਫ ਇੱਕ ਚੈਨਲ ਚੱਲਦਾ ਸੀ ਉਹ ਤੁਹਾਨੂੰ ਦੂਰਦਰਸ਼ਨ ਜਾਂ ਯਾਦ ਹੋਏਗਾ।
ਹਾਂਜੀ। ਤੇ ਐਂ ਤੇ ਅੱਜ-ਕੱਲ ਚੱਲ ਗਏ ਨੇ ਐ ਡਿਸ਼ ਲਗਾ ਲੋ, ਫੀ ਡਿਸ਼ ਵਿਚਾਰਜ
ਵਾਈਫਾਈ ਲੱਗਾ।
ਹਾਂਜੀ ਵਾਈਫਾਈ ਕਾਨੈਕ, ਟ ਕਰ ਲੋ। ਲੇਕੀਨ, ਪੈਂਲੇ ਐਸਾ ਕੁਛ ਨੀ ਹੁੰਦਾ ਸੀ ਔਰ ਆਪਾਂ ਐਨੀ ਪਰਵਾ ਵੀ ਨੀ ਕਰਦੇ ਸੀ। ਆਪਾਂ ਤੇ ਸ਼ੁਕਰ ਕਰਏ ਹਾਏ ਲਾਈਟ ਗਈਏ ਤੇ ਆਪਾਂ ਬਾਰ ਜਾਈਏ। ਹੁਨ ਤੇ ਨਾ, ਲਾਈਟ ਵੀ ਚਲੀ ਜਾਏ ਨਾ ਤੇ ਬੱਚੇ ਕ ਰਾਣ ਜਾਂਦੇ ਨੇ ਹਾਏ ਮੰਮੀ ਚਲੀਗੀ ਕਦੋਂ ਆਏਗੀ। ਔਰ ਸਾਡੇ ਟਾਈਮ ਤੇ ਲਾਈਟ ਚਲੇ ਜਾਂਦੀ ਸੀ ਸ਼ੁਕਰ ਕਰਦੇ ਸੀ ਆਪਾਂ ਬਾਰ ਜਾ ਕੇ ਖੇਲੀਏ ਕੁਦੀਏ। ਫੇਰ ਆਪਾਂ ਰੋ ਖਾਣ ਪੀ, ਖਾ ਪੀ ਕੇ ਸੋਣ ਦਾ ਟਾਈਮ ਆਉਣਾ ਤੇ ਛੱਤ ਕੋਠੇ ਤੇ ਚੜ ਜਾਣਾ। ਫੇਰ ਉੱਥੇ ਜਾ ਕੇ ਸੋ ਜਾਣਾ ਹੁੰਦਾ ਰੀ, ਅੱਜ-ਕੱਲ ਤੇ ਬਸ, ਜਿਵੇਂ-ਜਿਵੇਂ ਸਾਨੂੰ ਸਹੂਲੀਅਤ ਮਿਲ ਦੀ ਪੀਏ, ਔਰ ਓਂਵੇਂ- ਓਂਵੇਂ ਈ ਨਾ ਮਤਲਬ ਕੀ ਸਾਨੂੰ, ਸਾਡੇ ਕੋਲੋਂ ਰੇਆ ਨੀ ਜਾਂਦਾ ਜਿਵੇਂ-ਜਿਵੇਂ ਸਾਨੂੰ ਅਸੂਲਤਾਂ ਮਿਲਦੀਆਂ ਪਈਆਂ ਹੈਗੀਆਂ ਨੇ ਨਾ
ਹਰ ਇਕ ਚੀਜ਼ ਕਿਸੀ ਦੇ ਘਰ ਏਚ ਏਸੀ ਤੋਂ ਬਿਨਾਂ ਨੀ ਕੋਈ ਰੈ ਸਕਦਾ ਕੂਲਰ ਦੇ ਬਿਨਾਂ ਨੀ ਕੋਈ ਰੈ ਸਕਦਾ ਹੈਗਾ। ਓਕੇ ਹਾਂਜੀ, ਮੇਰੀ ਨਾ ਕੋਲ ਆ ਰਈ ਆ ਮੈਂ ਤਾਨੂੰ ਹੁਣੇ ਕਰਦੀ ਆਂ।
ਠੀਕ ਏ ਬਾਈ ਸਸਰੀ ਕਾਲ।
ਹਾਂਜੀ-ਹਾਂਜੀ, ਸਾਸਰੀ ਕਾਲ ਜੀ।